ਉਹ
ਹਾਂ ਕੋਮਲ ਏ
ਕੀ ਹਾਲ ਚਾਲ ਨੇ
ਵਧੀਆ ਤੂੰ ਸੁਣਾ?
ਵਧੀਆ ਵਧੀਆ ਹੋਰ ਕਿਵੇਂ ਨੇ ਸਾਰੇ ਘਰੇ?
ਦੂਸਰੀ ਵਾਰ ਕੀ ਕਰਡ ਰਿ ਏ
ਜੇ ਪਹਿਲਾਂ ਤੂੰ ਕਰਨ ਡੀ
ਅੱਛਾ ਠੀਕ ਹੈ ਠੀਕ ਹੈ। ਹੋਰ ਦੂਸਰੀ ਵਾਰ ਘਰ ਸਾਰੇ ਠੀਕ ਠਾਕ
ਵਧੀਆ ਤੂੰ ਸੁਣਾ
ਠੀਕ ਵਧੀਆ ਚਾਹੀਦੇ ਨੇ ਹਾਂ ਹਾਂ! ਕਦੋਂ ਦੀਆ ਆ ਗਈ
ਬਸ ਮਾਮਾ ਜੀ ਹੋਰ ਆਏ ਹੋਏ ਸੀ ਬਸ ਸਚੀ ਹੁਣ ਹੀ ਗਏ ਨੇ ਉਹ ਫ੍ਰੀ ਹੋਏ ਆ ਥੋੜੇ ਜਿਹੇ ਤੈਨੂੰ ਪਤਾ ਹੀ ਹੈ ਗਰਮੀ ਕਿੰਨੀ ਹੈ
ਕਿੰਨੀ ਜ਼ਿਆਦਾ ਇਹ ਤੇ ਮਾੜਾ ਜਾ ਨਹੀਂ ਪੱਖੇ ਤੋਂ ਲਿਆ ਜਾਂਦਾ ਚੌਖੀ ਹੋ ਗਈ ਹੈ ਪਤਾ ਨਿ ਕੀ
ਹਹ ਲੂ ਵਗਡੀ ਰੀਏ ਆ ਲੂ
ਹਾਂ ਬਾਹਰ ਤੇ ਮਤਲਬ ਕਿ ਏਸੀ ਤੋਂ ਬਿਨਾਂ ਤੇ ਨਿ
ਸਹੀ, ਗੱਲ ਏ। ਉਹੀ ਤੇ। ਅਹ ਉਹਹ ਬਾਹਰ ਉਹਨਾਂ ਨੇ ਕਾਰ ਖਿਲਾਰੀ ਸੀ ਤੇ ਉਹਨਾਂ ਨੂੰ ਬਾਹਰ ਛੱਡਣਗੇ ਸਿੱਧੀ ਹਵਾ ਮੂੰਹ ਤੇ ਪਹਿਨਦੀ ਗਰਮ ਹਵਾ
ਹੋਰ ਬੁਰਾ ਹਾਲ ਹੋਇਆ ਪਿਆ ਗਰਮੀ ਨਾਲ ਤੇ ਸਾਰਾ ਦਿਨ ਬੰਦਾ ਪਏ ਰਹਿੰਦੇ ਹ ਬਾਹਰ ਲੋਭੀ ਚ ਵੀ ਜਾਣਦਾ ਨੀ ਨ ਕਰਦਾ ਮਿੰ
ਸ ਬਿਲਕੁਲ ਸਹੀ ਗੱਲ ਹੈ
ਹਾਂ ਆ ਤੇ ਸਵੇਰੇ ਨੌ ਵਜੇ ਨਬੇੜ ਕੇ ਕੰਮ ਅੰਦਰ ਪੈ ਜਈਦਾ ਕੁੰਡੇ ਮਾਰ ਕੇ
ਅੱਛਾ ਅੱਛਾ ਅਸੀਂ ਤੇ ਅੱਜ ਜਿਵੇਂ ਉਹ ਉੱਥੇ ਹੀ ਹੈਗੇ ਸੀ ਉਹ ਨੌ ਦਸ ਵਜੇ ਉੱਥੇ ਸੀ ਮੈਂ ਮੈਂ ਆਪਾਂ ਵੀ ਕੰਮ ਕਰ ਲੈਂਨੇ ਆ ਛੇਤੀ ਨੌ ਦਸ ਵਜੇ ਉੱਠੇ ਸੀ ਤੇ ਸਾਰਾ ਕੁਛ ਸਹੀ ਕੀਤਾ ਫੇਿਰ ਉਹਨਾਂ ਨੇ ਦੂਸਰੀ ਜਗ੍ਹਾ ਜਾਣਾ ਸੀ ਤੇ ਉਦੋਂ ਤੱਕ ਉਹਨਾਂ ਦੇ ਸਫਾਈ ਕਰਤੀ ਫੇਰ ਆਏ ਉਹ ਫ ਰੋਟੀ ਫੇਰ
ਹੋਰ ਕੀ ਗਰਮੀ ਚ ਤੇ ਨ ਨਾ ਹੀ ਤੇ ਕੋਈ ਪ੍ਰਾਹੁਣਾ ਆਵੇ
ਹਾਂ ਇੱਕ ਸਹੀ ਗੱਲ ਇੱਕ ਕੰਮ ਹੋਣਾ ਚਾਹੀਦਾ ਰਸੋਈ ਹੈ ਨਾ ਜਿਹੜੀ ਉਹ ਅਟੈਚ ਹੋਣੀ ਚਾਹੀਦੀ ਹੈ ਉਹ ਨਾਲ ਏ ਸੀ ਵਾਲੇ ਕਮਰੇ ਨਾਲ
ਹਵਾ ਤੇ ਆਉਂਦੀ ਰ ਵਿੱਚ
ਸਹੀ ਗੱਲ ਹੈ ਵੈਸ ਸਾਡੀ ਰਸੋਈ ਚ ਖਿੜਕੀਆਂ ਖੁੜਕੀਆਂ ਲੱਗੀਆਂ ਖੁੱਲੀ ਹੈ ਹਵਾ
ਸਾਡੀ ਵੀ ਖੁੱਲੀ ਇਹ ਵ ਬ ਉਝ ਖੜੇ ਨ ਜਾਂਦਾ ਗੈਸ ਕੋਲ
ਸਹੀ ਗੱਲ ਹੈ
ਹਾਂ ਬਿਲਕੁਲ ਵੀ ਨਹੀਂੀ
ਦੇ ਹੈਗੀ ਆ ਰਸੋਈ ਤੇ ਉਹਨਾਂ ਦੀ ਓਪਨ ਏ ਤੇ ਹੋਲ ਚ ਉਹਨਾ ਨੇ ਲਵਾਇਆ ਪੂਰੀ ਠੰਡੇਰ ਪਤਾ ਹੀ ਨਹੀਂੀ ਲੱਗਦਾ ਹੈਗਾ ਜਿੱਦਾਂ ਮਰਜ਼ੀ ਬਹਿ ਕੇ ਉੱਥੇ ਕੰਮ ਕਰੋ ਕੁਛ ਪਤਾ ਨੀ ਚੱਲਦਾ
ਸਹੀ ਹੈ
ਹੀ ਚਾਹੀਦਾ
ਹਾਂ। ਹੋਰ।
ਹੋਰ ਬਸ ਕੁਛ ਨੀ ਤੂੰ ਦੱਸ।
ਵਧੀਆ ਵਧੀਆ।
ਅੱਛਾ।
ਹਾਂਜਲੀ ਨਾਲ ਕਰ ਲੈ ਗੱਲ ਤੂੰ ਵੀ ਹਾਂਜਲੀ ਨਾਲ ਵੀ ਕਰ ਲਈ।
ਕਰਾਂਗੀ ਕਰਾਂਗੇ ਹ।
ਹਾਂ ਤੂੰ ਅੱਜ ਹੀ ਭਾਵੇਂ ਨਬੇੜ ਤੇ ਸਾਰ ਬੈਠੀ ਹੋਈ।
ਹਾਂ ਨਿਬੇੜਦਾ ਆਗੀ ਬ ਸੱਤ ਸੱਤ ਵਜੇ ਬੱਚ। ਹਾਂ ਨਹੀਂ ਨਹੀਂ ਉਹ ਗੱਲ ਨ। ਬੱਚਿਆਂ ਨੇ ਆਣਾ ਸੱਤ ਵਜੇ ਤਿੰਨ ਦਿਨ ਉਹਨਾਂ ਦੀ ਵੀ ਛੁੱਟੀ ਕੀਤੀ ਹੈ ਮੈਂ। ਦੋ ਦਿਨ ਅੰਮ੍ਰਿਤਸਰ ਗਏ ਸੀ ਕੱਲ ਫਿਰ ਆਪਾਂ ਉੱਧਰ ਚੱਲ ਗਏ।
ਆਹ।
ਛੁੱਟੀ ਕੀਤੀ ਹੈ।
ਆਹ।
ਅੱਜ ਮੈਂ ਵੈਸੇ ਸੰਡੇ ਦੀ ਛੁੱਟੀ ਕਰਦੀ ਹ ਅੱਜ ਬੁਲਾ ਲਿਆ ਮੈਂ ਉਹਨਾਂ ਨੂੰ।
ਹੈਂ।
ਮੈਂ ਕਿਹਾ ਵੈਸੇ ਮੈਂ ਸੰਡੇ ਦੀ ਛੁੱਟੀ ਕਰਦੀ ਹਾਂ।
ਹਾਂ।
ਤੇ ਪਰ ਅੱਜ ਬੁਲਾ ਲਿਆ ਫਿਰ ਮੈਂ ਤਿੰਨ ਦਿਨ ਦੀ ਛੁੱਟੀ ਕੀਤੀ ਹੈ।
ਮੈਂ ਤੇ ਛੁੱਟੀ ਕਰ ਦਿੱਤੀ ਹੈ ਮੈਂ ਨਾ ਸਾਰਾ ਮਹੀਨਾ ਚੱਲਦਾ ਹੀ ਪਿਆ।
ਹਾਂ ਵੈਸੇ ਹੀ ਮੈਂ ਸੰਡੇ ਦੀ ਛੁੱਟੀ ਕਰਦੀ ਹਾਂ।
ਸਹੀ ਹੈ ਬੱਚਿਆਂ ਨੂੰ ਇੱਕ ਦਿਨ ਤੇ ਆਰਾਮ ਮਿਲਣਾ ਚਹੀਦਾ ਪੇਪਰ ਆ ਜਦ ਪੇਪਰ ਹੁੰਦਾ।
ਹਾਂ ਬੱਚਿਆਂ ਨੂੰ ਵੀ ਆਪਣੇ ਆਪ ਨੂੰ ਆਰਾਮ ਮਿਲਣਾ। ਚਾਹੀਦਾ ਹੈ ਬੱਚਿਆਂ ਦਾ ਤਾਂ ਆਰਾਮ ਹੀ ਆਰਾਮ ਹੈ।
ਆ ਹੋ। ਵਿਚਾਰੇ ਕਰ ਲੈਣ ਮਜ਼ੇ ਉਹ ਵੀ ਇੱਥੇ ਆ ਮੈਂ ਤੇ।
ਆਵਾਜ਼ ਆਵਾਜ਼ ਦਾ ਕੀ ਸਿਸਟਮ ਕਰਦੀ ਹੈ।
ਨਹੀਂ ਮੈਂ ਤੇ ਇੱਥੇ ਬੈਠੀ ਆ ਮੈਂ ਉੱਤੇ ਆ ਰੇਂਜ ਚ ਵੀ ਆ ਪੂਰੀ।
ਅੱਛਾ ਆਵਾਜ਼ ਤੇਰੀ ਕੱਟਦੀ ਨੀ ਹੈਗੀ ਇਕਦਮ ਬਿਲਕੁਲ ਹੌਲੀ ਹੋ। ਹੋ ਜੇਗੀ।
ਅੱਛਾ ਹੋਰ।
ਹੋਰ ਬਸ ਠੀਕ ਠਾਕ ਕਿੰਨੇ ਮਿੰਟ ਹੋ ਗਏ।
ਇਹਨੂੰ ਚਾਰ ਮਿੰਟ ਹੋਏ ਨੇ ਹਜੇ।
ਅੱਛਾ।
ਹਮ। ਪੂਰੇ ਕਰੀਏ ਇਹਨਾਂ ਨੂੰ ਵੀ।
ਸਹੀ ਗੱਲ।
ਤਾਂ ਹੀ ਅਗਲਾ ਮਿਲੇਗਾ ਅਗਲੇ ਚ ਕੀ ਪਤਾ ਪੈਸੇ ਚੋਖੇ ਮਿਲ ਜਾਏ।
ਗੱਲ ਤਾਂ ਸਾਰੀ ਆਏ।
ਪੈਸੇ ਦੀ ਤੇ।
ਹਾਂ।
ਪੈਸੇ ਕਰ ਲਏ ਪਰ ਕਿਸੇ ਫੋਨ ਨੀ ਕਰਦੇ ਹੁੰਦੇ ਸੀ ਕਿੰਨੇ ਇੰਨੇ ਦਿਨ।
ਹਾਂ ਸਹੀ ਗੱਲ।
ਅਨ ਅੰਜਲੀ ਗੁੰਮਟੀ ਵਾਲੀ ਨੂੰ ਕਦੋਂ ਕਰੀਦਾ ਸੀ।
ਨਾ ਨਾ ਉਹਦੀ ਵਾਸਤੇ ਹੁਣ ਕਰਨ ਲੱਗਿਆ।
ਉਹਨੂੰ ਵਜਾ ਤੋਂ ਹੋਰ ਕੀ।
ਚੱਲ ਠੀਕ ਏ ਹੁਣ ਕਿਸੇ ਨੂੰ ਕੁਛ ਪਤਾ ਥੋੜੀ ਹੁੰਦਾ।
ਹੋਰ ਕੀ।
ਬਾਕੀ ਅਹੀ ਉੱਥੇ ਅਹੀ ਗਏ ਹੀ ਨਾ ਉਹਨੇ ਅੰਮ੍ਰਿਤਸਰ ਤੇ ਆਪਾਂ ਉੱਥੇ ਸ਼ਹੀਦਾਂ ਕਮਰਾ ਲੈ ਕੇ ਕੇ ਉੱਥੇ ਰੁਕਣਾ ਹੀ ਤੇ ਆਪਾਂ ਉੱਥੇ ਕਮਰਾ ਪੁੱਛਿਆ ਤੇ ਕਮਰਾ ਮਿਲਿਆ ਨੀ ਸਾਨੂੰ
ਹਾਂ।
ਉੱਥੇ ਮੇਰੀ ਪਾਪਾ ਦੀ ਮਾਸੀ ਰਹਿੰਦੇ ਨੇ ਮਤਲਬ ਕਿ ਪਹਿਲੇ ਹੀ ਜ਼ਿਆਦਾ ਉਹਨਾਂ ਨਾਲ ਖਾਸ ਬੋਲਦੇ ਨਹੀਂ ਹੁਣ ਉਹ ਆਏ ਹੀ ਸਾਡੇ ਘਰ ਬਹੁਤ ਸਾਲਾਂ ਬਾਅਦ ਸੱਤ-ਅੱਠ ਸਾਲਾਂ ਬਾਅਦ ਤੇ ਉਹ ਕਹਿੰਦੇ ਕੀ ਤੁਸੀਂ ਵੀ ਆਇਓ ਉਹਨਾਂ ਦਾ ਫੋਨ ਆਈ ਜਾਏ ਬਾਰ-ਬਾਰ ਆਓ-ਆਓ
ਹਾਂ ਕਿਸੇ ਨੂੰ ਇੱਕ ਵਾਰ ਪਤਾ ਲੱਗ ਜੇ ਨਾ।
ਹਾਂ ਫਿਰ ਹਾਂ ਫਿਰ ਆਪਾਂ ਉੱਥੇ ਗਏ। ਨਹੀਂ-ਨਹੀਂ ਪਹਿਲੇ ਉਹ ਮਤਲਬ ਕਿ ਸਿਸਟਮ ਸਾਡਾ ਓਦਾਂ ਹੀ ਉਹ ਕਰਦੇ ਨੇ ਹੁਣ ਥੋੜ੍ਹਾ ਸਹੀ ਤੇ ਸਮਝਦੀ ਹੋਏਗੀ।
ਆਹ।
ਤੇ ਫਿਰ ਅਸੀਂ ਕਿਹਾ ਚੱਲ ਬੁਲਾਣ ਦੇ ਚੱਲਦੇ ਆਂ ਉਹ ਕਹਿੰਦੇ ਨਹੀਂ-ਨਹੀ ਰਾਤ ਰੁਕ ਸਾਨੂੰ ਉੱਥੇ ਕਮਰਾ ਅਸੀਂ ਕਮਰੇ ਚ ਰਹਿਣਾ ਸੀ ਕਹਿੰਦੇ ਰਾਤ ਰੁਕੋ ਬਹੁਤ ਤਾਂ ਉਹਨਾਂ ਨੇ ਇਨੇ ਕਰ-ਕਰਕੇ ਜਬਰਦਸਤੀ ਉੱਥੇ ਰਾਤ ਰੁਕਵਾਇਆ
ਅੱਛਾ।
ਉਸੇ ਦਿਨ ਵਾਪਸ ਆ ਜਾਣਾ ਹੀ ਕਿਉਂਕਿ ਕਮਰਾ ਨੀ ਮਿਲਿਆ, ਫਿਰ ਉਹਨਾਂ ਨੇ ਕਰਵਾਇਆ ਫਿਰ ਆਪ ਜਿੱਥੇ ਮੇਰੇ ਮੰਮਾ ਉਰੀ ਪਹਿਲੇ ਰਹਿੰਦੇ ਹੀ ਅੰਮ੍ਰਿਤਸਰ ਉਹ ਮਕਾਨ ਵੇ ਕਏ ਜਿੱਥੇ ਪਾਪਾ ਹੋਰੀ ਮਤਲਬ ਕਿ ਬਚਪਨ ਬਿਤਾਇਆ ਉਹ ਸਾਰਾ ਕੁਛ ਵੇ। ਕਿਆ ਹੈ, ਸਹੀ ਗੱਲ ਏ। ਸਾਨੂੰ ਤਾਂ ਕੁਛ ਇੰਨਾ ਹੁੰਦਾ ਨੀ ਪਰ ਉਹ ਉਹਨਾਂ ਦਾ ਬਚਪਨ ਬੀਤਿਆ ਉੱਥੇ ਜਵਾਨੀ ਬੀਤੀ ਏ ਉਹਨਾਂ ਤਾ। ਬੜੀ ਖੁਸ਼ੀ ਜੀ ਹੁਣ
ਸਾਨੂੰ ਵੀ ਜਿਵੇਂ ਹੁਣ ਹੋਏਗਾ ਈ ਜਿਵੇਂ ਆਪਾਂ ਕੋਈ ਪੁਰਾਣਾ ਘਰ ਛੱਡ ਕੇ ਕਿਤੇ ਹੋਰ ਨਵਾ ਲੇ ਲਈ ਇੱਥੇ ਈ ਵਿਆਹ ਤੋਂ ਬਾਅਦ ਅੱਗੇ ਕਿੰਨਾ ਚਿਰ ਸ ਬਾੱਦ ਪਤਾ ਈ ਲੱਗਦਾ ਫੇਰ-
ਬਚਪਨ ਬਿਤਾਂਆ ਹੋਏ ਜਿੱਥੇ ਆਪਾਂ ਸਕੂਲ ਚ ਪੜ੍ਹੇ ਹੋਈਏ ਉਹ ਕਦੇ ਵੀ ਨੀ- ਪੁਲਦੇ ਹੈਗੇ, ਪੂਰੀ ਲਾਈਫ ਨੀ ਪੁਲਦੇ।
ਪਰ ਉਹ ਮਜ਼ੇ ਦੇ ਵੀ ਦਿਨ ਹੁੰਦੇ ਨੇ।
ਸਹੀ ਗੱਲ ਏ।
ਦੇ ਵਰਗੀ ਕੋਈ ਰੀਸ ਨੀ ਨਾ
ਹੋਣ ਦਾ ਸਿਸਟਮ ਈ ਅਲੱਗ ਹੋ ਗਿਆ ਐ ਪਹਿਲੇ ਆਪਾਂ ਕਹਿੰਦੇ ਹੀ ਕਿ ਸਾਨੂੰ ਬਾਹਰ ਨਿਕਲਣ ਨੂੰ ਮਿਲਿਆ ਕੋਈ ਗਰਮੀ ਨੀ ਲੱਗਦੀ ਹੀ ਕੋਈ ਸਰਦੀ ਨੀ ਲੱਗਦੀ ਹੀ।
ਪੱਖੇ ਹੀ ਚਲਦੇ ਹੁੰਦੇ ਸਨ ਪਹਿਲਾਂ, ਹੁਣ ਜ਼ਿਆਦਾ ਇਹ ਹਿਲਾ ਲਿਆ ਹੋਇਆ ਏਸੀਆਂ ਨੇ।
ਹਾਂ ਮੀਂਹ ਪੈਂਦਾ ਏ ਜੇ ਮਰਜ਼ੀ ਹੁਣ ਵੇਖ ਹੁਣ ਵੀ ਸਗੋਂ ਆਪਾਂ ਬਾਹਰ ਜਾ ਵੀ ਸਕਦੇ ਆ। ਤੇ ਸਭ ਅਸੀਂ ਕਹਿੰਨੇ ਨਈ-ਨਈ ਕਿਉਂ ਜਾਣਾ ਐ ਬਾਹਰ ਇੰਨੀ
ਆਹੋ ਆਪਣੇ ਆਪ ਨੂੰ ਜਿਆਦਾ ਉਹ ਆਪਾਂ ਸਮਝਣ ਲੱਗ
ਹਾਂ ਜ਼ਿਆਦਾ ਈ ਕੁਛ ਹੋ ਗਏ ਆਪਾਂ ਇਹ। ਚੱਲ ਹੁਣ ਦੁਨੀਆਂ ਐ ਦੁਨੀਆਂ ਦੇ ਨਾਲ ਚੱਲਣਾ ਪੈਂਦਾ
ਚੱਲਣਾ ਪੈਂਦਾ ਏ ਇਹ ਤਾਂ ਹੈ।
ਹੋਰ-
ਹ ਜਿਵੇਂ-ਜਿਵੇਂ ਦੁਨੀਆਂ ਬ ਕਰਦੀ ਏ ਉਵੇ ਹੀ ਚਲ ਚੱਲਣਾ ਪੈਂਦਾ ਨਾ ਸਾਬ ਨਾਲ। ਹੋਰ ਸੁਣਾ?
ਬਸ ਵਧੀਆ।
ਕੀ ਖਰੀਦ ਕੇ ਲਿਆਈ ਐ ਉੱਥੋਂ?
ਮੈਂ ਕੁਛ ਵੀ ਨੀ ਲਿਆਈ ਲਿਆਉਣਾ ਕਿ ਹੀ ਮੱਥਾ ਟੇਕ ਕੇ ਆ ਗਏ ਖਰੀਦਣ ਥੋੜੀ ਗਏ ਹੀ ਕੁਛ ਇੱਥੋਂ ਹੀ ਸਾਰਾ ਕੁੱਛ ਖਰੀਦ ਕੇ ਗਏ ਹੀ ਉੱਥੇ।
ਹਾਂ। ਕਹਿੰਦੇ ਪਿੱਛੇ ਹਾਦਸਾ ਜਿਹਾ ਵੀ ਤੇ ਹੋਇਆ ਸੀ ਹਨਾ।
ਕਿੱਥੇ ਹਾਂ-ਹਾਂ ਸ਼ਹੀਦਾਂ ਤੇ ਹੋਇਆ ਸੀ ਚੁਪਹਿਰਾ ਸਾਹਿਬ ਲੱਗਦਾ ਸੀ ਨਾ‌। ਤੇ ਉਹ ਉੱਥੇ ਉਹ ਬਣਨ ਦਿਆਂ ਸੀ ਅ ਪਲੇਟ ਡੇਗ ਹੀ ਹੀ ਬਹੁਤ ਭਾਰੀ।
ਆਹੋ
ਤੇ ਡੈਥ ਹੋ ਗਈ ਹੀ ਨੌ ਕੁ ਜਣਿਆਂ ਦੀ। ਕੀ ਪਤਾ ਹੁਣ ਕੀ ਹੈਗਾ ਕਰਮਾ-ਕਰਮਾਂ ਦੀ ਗੱਲ ਹੁੰਦੀ।
ਉਹੀ ਤੇ ਮਤਲਬ ਇੱਕ ਬੰਦਾ ਪਾਠ ਕਰਦਾ-ਕਰਦਾ ਈ
ਹਾਂ ਹੁਣ ਕੀ ਪਤਾ ਹੁਣ ਸਾਨੂੰ ਥੋੜ੍ਹੀ ਪਤਾ ਕੀ ਕਰਮ ਕੀ ਤੇ ਨੇ ਉਹਨੇ ਕੀ ਗੱਲਾਂ ਕਰਨ ਦਏ ਹੀ ਕੀ ਹੁਣ ਕੀ ਹੋਇਆ ਕੀ ਨਈ।
ਤੇ
ਬਾਕੀ ਚਲੋ ਹੁਣ ਕਿ ਇੱਕ ਨਾ ਇੱਕ ਦਿਨ ਤਾਂ ਕਿਸੇ ਨੇ ਜਾਣਾ ਹੀ ਹੈ ਚਲੋ ਉਥੇ ਹੀ ਸਹੀ ਚਲੋ। ਉੱਥੇ, ਬਾਬਾ ਜੀ ਦੇ ਘਰ ਈ ਚਲੋ ਜਿੰਨਾਂ ਦੀ ਮੁਕਤੀ ਹੋਗੀ।
ਸਭ ਤੋਂ ਵੱਡਾ ਉਹ ਹੁੰਦਾ ਐ ਸਾਡੇ ਤੇ।
ਸਹੀ ਗੱਲ ਏ ਹੁਣ ਤਾਂ ਉੱਥੇ, ਹਾਂ ਬਹੁ ਵਧੀਆ ਬਣ ਗਿਆ ਸ਼ਹੀਦਾਂ ਗੁਰਦਆਰਾ ਤੋਂ ਗਈ ਹੋਏਗੀ ਪਹਿਲੇ।
ਹਾਂ ਮੈਨੂੰ ਪਿੱਛੋ ਮਹੀਨਾ ਕੁ ਹੋਇਆ।
ਅੱਛਾ ਅਸੀਂ ਕਿੰਨੇ ਮਤਲਬ ਕੀ ਅਸੀਂ ਤਾਂ ਹਰ ਮਹੀਨੇ ਜਾਈ ਦਾ ਨਾ ਕਿੰਨਾ ਟਾਈਮ ਹੋ ਗਿਆ। ਤੇ ਹੁਣ ਤਾਂ ਬਹੁਤ ਵਧੀਆ ਬਣਵਾ ਲਿਆ ਬਾਬਾ ਜੀ ਨੇ।
ਊ ਈ ਹੋਇਆ। ਇੱਕ ਮਿੰਟ ਆਗੀ, ਹੋਰ
ਹੋਰ ਦੱਸ।
ਬਸ ਵਧੀਆ ਉਹ ਭੀੜ ਵੀ ਹੋਣੀ ਪੂਰੀ।
ਉਹ ਉੱਥੇ ਬਹੁਤ ਜਿਆਦਾ ਉਂਝੀ ਸੰਗਤ ਰਹਿੰਦੀ ਹੈ ਤੇ ਚੁਪਹਿਰਾ ਸਾਹਿਬ ਆਪਾਂ ਤਾਂ ਜਾਂਦੇ ਨੀ ਹੈਗੇ ਜਿੱਦਣ ਚੁਪਹਿਰਾ ਸਾਹਿਬ ਹੋਏ ਜਾਂ ਚੁਪਹ ਰਾ ਸਾਹਿਬ ਤੋਂ ਇੱਕ ਦਿਨ ਪਹਿਲੇ ਵੀ ਨੀ ਜਾਂਦੇ। ਹਾਂ ਆਪਾਂ ਜਿੱਦਣ ਗਏ ਹੀ ਨਾ, ਜਿੱਦਣ ਆਪਾਂ ਗਏ ਹੀ ਗਏ ਹੀ ਸ਼ੁੱਕਰਵਾਰ ਗਏ ਹੀ ਆਪਾਂ। ਨਹੀਂ-ਨਹੀਂ ਵੀਰਵਾਰ ਗਏ ਹੀ। ਬੁੱਧਵਾਰ ਵਿੱਚ ਚੁਪਹਿਰਾ ਸਾਹਿਬ ਲੱਗਦਾ ਹੁਣ ਤੇ। ਤੇ ਵੀਰਵਾਰ ਵੀ ਇੰਨੀ ਜ਼ਿਆਦਾ ਸੰਗਤ ਸੀ ਉੱਥੇ ਸੜਕਾਂ ਤੇ ਪੱਖੇ ਲੱਗੇ ਹੋਏ ਹੀ।
ਹਾਂ-ਹਾਂ ਸਾਰਾ ਸੜਕਾਂ ਤੇ ਹੁੰਦਾ ਏ।
ਹਾਂ ਉਹ ਤਾਂ ਹੁਣ, ਪੂਰਾ ਮਤਲਬ ਸਹੀ ਕਰਵਾ ਤਾ ਉਹਨਾਂ ਨੇ ਸੰਗਤ ਦੇ ਬਹਿਣ ਵਾਸਤੇ।
ਹਾਂ ਪੂਰਾ ਵਧੀਆ ਹੋਲ ਜਿਹਾ ਬਣਿਆ ਹੋਇਆ ਨਾ।
ਹਾਂ ਉਹ ਸੜਕਾਂ ਤੇ ਵੀ ਸਹੀ ਕਰਵਾ ਤਾ ਹੁਣ ਤੇ ਉਹਨਾਂ ਨੇ ਸੜਕਾਂ ਜਾਮ ਹੁੰਦੀਆਂ ਉਸ ਦਿਨ। ਕੋਈ ਗੱਡੀ-ਗੁੱਡੀ ਨੀ ਨਿਕਲਦੀ ਜਿਸ ਦਿਨ ਚੁਪਹਿਰਾ
ਆਹੋ
ਹੁਣ ਵੇਖ ਲਾ ਹੁੰਦਾ ਉਹ ਸਾਰੀ ਉਹਨਾਂ ਦੀ ਮਰਜ਼ੀ ਏ ਬਾਬਾ ਜੀ ਦੀ ਮਰਜ਼ੀ ਏ। ਨਹੀਂ ਤਾਂ ਪਹਿਲੇ ਵੀ, ਸੰਗਤ ਆਂਦੀ ਸੀ ਹੁਣ ਬਾਬਾ ਜੀ ਦੀ ਮਰਜ਼ੀ ਹੋਈ ਤਾਂ ਹੀ ਚੁਪਹਿਰਾ ਸਾਹਿਬ ਸ਼ੁਰੂ ਹੋਇਆ। ਹਾਂ
ਚਲੋ
ਮੰਮਾ ਹੋਰੀ, ਦਾਦੀ ਮੰਮਾ ਹੋਰੀ ਸਾਰੇ ਉਥ ਹੀ ਰਹਿੰਦੇ ਸੀ ਨਾ, ਕਹਿੰਦੇ ਉਦੋ ਨੀ ਹੁੰਦੇ ਸੀ ਚੁਪਹਿਰਾ ਸਹਿਬ ਕਹਿੰਦੇ ਹੁਣ ਬਾਬਾ ਜੀ ਦੀ ਮਰਜ਼ੀ ਏ, ਹੈਂ ਮੈਂ ਕਿਹਾ ਉਥੇ ਉੱਥੇ ਹੀ ਰਹਿੰਦੇ ਸੀ ਨਾ ਮੇਰੀ ਦਾਦੀ ਅੰਮਾ ਹੋਰ ਕਹਿੰਦੇ ਉਦੋਂ ਚ ਚੁਪਹਿਰਾ ਸਾਹਿਬ ਨੀ ਹੁੰਦੇ ਹੀ ਆਪਾਂ ਵੀ ਜਾਣ ਲੱਗੇ ਉਦੋਂ ਨੀ ਹੁੰਦੇ ਸੀ ਤੇ ਹੁਣ ਬਾ ਬਾ ਜੀ ਦੀ ਮਰਜ਼ੀ ਹੋਈ ਤੇ ਉਹਨਾਂ ਨੇ ਸ਼ੁਰੂ ਕਰਵਾਤਾ।
ਉਹੀ ਤੇ ਹੂੰ
ਪਤਾ ਨਹੀਂ ਵਿੱਚ ਵੀ ਕੁਛ ਹੋ ਸਕਦਾ ਰੀਜ਼ਨ ਹੋ ਸਕਦਾ ਐ। ਪਾਪ ਵੀ ਤੇ ਕਿੰਨੇ ਵੱਧ ਗਏ ਨੇ ਦੁਨੀਆਂ ਤੇ
ਚਗਾਇਆ ਪਿਆ ਚਲੋ ਠੀਕ ਐ। ਟਾਈਮ ਹੋ ਗਿਆ ਆਪਣਾ ਪੂਰਾ
ਚੱਲ ਠੀਕ ਹੈ ਦੁਬਾਰਾ ਕਰ
ਇੱਕ ਮਿੰਟ ਥੋੜ੍ਹੀ ਦੇਰ ਰੋਕ ਕੇ ਕਰਦੀ ਆ ਮੈਂ ਆਪੇ
ਠੀਕ ਹੈ ਓਕੇ -ਓਕੇ ਠੀਕ ਹੈ ਓਕੇ
ਓਕੇ